ਹਾਂਜੀ ਹੁਣ ਆ ਰਹੀ ਹੈ ਹੁਣ ਮੇਰੀ ਕੋਲ ਲੱਗੀ ਹੁਣ ਮੈਂ ਦੇਖਦੀ ਤੋਂ ਬਾਅਦ ਨਾ
ਚਲੋ ਠੀਕ ਵਧੀਆ ਲੱਗ ਗਈ
ਹਾਂਜੀ ਮੈਂ ਨਾ ਮੈ ਟੋਪਿਕ ਦੇਖ ਲਾ ਕੋਈ ਪੰਜਾਬੀ
ਹਾਂਜੀ ਮੈਂ ਟੋਪਿਕ ਅਸੀਂ ਨਾ ਸਕੂਲ ਬਾਰੇ ਮਤਲਬ ਗੱਲ ਕਰਦੇ ਹ ਬਈ ਅੱਜ ਕੱਲ੍ਹ ਸਕੂਾਂ ਚ ਕੀ ਚੱਲ ਰਿਹਾ
ਹਾਂਜੀ ਹਾਂਜੀ ਅੱਜ ਕੱਲ ਮੈਡਮ ਸਕੂਲਾਂ ਚ ਹੀ ਆਏਗੀ ਪੜ੍ਹਾਈ ਚੱਲ ਰਹੀ ਹੈ ਏ ਆਈ ਹੋ ਗਿਆ, ਟ੍ਰਾਂਸਕ੍ਰਿਪਸ਼ਨ ਵੀਡੀਓ ਮਤਲਬ ਇਹੀ ਕੰਮ ਹੈ ਹੁਣ ਇਹ ਆਈ ਦਾ ਹੀ ਮਤਲਬ ਮਤਲਬ ਜੋ ਹੈਗਾ ਆ ਟਾਈਮ ਉਹੀ ਹੈੁ ਟੋਟਲੀ ਮਤਲਬ ਹਰ ਚੀਜ਼ ਏ ਆਈ ਨੇ ਕੈਪਚਰ ਕੀਤੀ ਹੋਈ ਹੁਣ ਤਾਂ ਮਤਲਬ ਜਿਵੇਂ ਪੰਜਾਬ ਦੇ ਤੁਸੀਂ ਸਰਕਾਰੀ ਸਕੂਲ ਵੀ ਲੈ ਲਓ। ਉਹਨਾਂ ਦੀ ਵੀ ਕੰਡੀਸ਼ਨ ਪਹਿਲੇ ਪੁਰਾਣੇ ਟਾਈਮ ਨਾਲੋਂ ਕਾਫੀ ਜ਼ਿਆਦਾ ਮਤਲਬ ਜਿਵੇਂ ਪ੍ਰਾਈਵੇਟ ਸਕੂਲ ਉਹਨਾਂ ਦੇ ਬਰਾਬਰ ਹੀ ਹੋ ਚੁੱਕੇ ਨੇ।
ਹਾਂਜੀ-ਹਾਂਜੀ।
ਚੰਡੀਗੜ੍ਹ ਦੇ ਸਕੂਲ ਹੈਗੇ ਗੋਰਮੈਂਟ, ਉਨ੍ਹਾਂ 'ਚ ਸੀ ਬੀ ਐਸ ਈ ਬੋਰਡ ਆ, ਮਤਲਬ ਸਟੱਡੀ ਬਹੁਤ ਅੱਛੀ ਆ। ਓਦਾਂ ਕਹਿਣ ਨੂੰ ਸਿਰਫ ਗੌਰਮੈਂਟ ਸਕੂਲ ਹੈ, ਬਟ ਵੈਸੇ ਸਟੱਡੀ ਇ ਠੀਕ ਹੈ, ਕਹਿਣ ਦਾ ਮਤਲਬ
ਹਾਂਜੀ।
ਹਾਂਜੀ, ਬਾਕੀ ਤਾਂ ਹਰ ਸਕੂਲ ਦਾ ਮਤਲਬ ਹੁ ਕਾਫੀ ਜਿਹੜੀ ਹਣ ਦੀ ਮਤਲਬ ਆਪਣੇ ਹੈਗੀ ਆ, ਮਤਲਬ ਨੀਤੀ ਵਗੈਰਾ ਹਰ ਵਾਰੀ ਜਿਹੜੀ ਪੋਲਿਸੀ, ਐਜੂਕੇਸ਼ਨ ਪੋਲਿਸੀ, ਉਹ ਚੇਂਜ ਹੁੰਦੀ ਹੈਗੀ ਆ।
ਹਾਂਜੀ-ਹਾਂਜੀ।
ਤੇ ਹਾਂਜੀ ਹੁਣ ਤੁਸੀਂ ਦੱਸੋ।
ਤੇ ਮਤਲਬ ਜਿੱਦਾਂ ਇੱਧਰ ਸਾਡਾ ਹੈ। ਮਤਲਬ ਬੱਚਿਆਂ ਨੂੰ ਬਹੁਤ ਕੁ ਸਿੱਖਣ ਨੂੰ ਮਿਲਦਾ, ਐਕਟੀਵਿਟੀ ਹੁੰਦੀਆਂ ਨੇ ਮਤਲਬ ਬਹੁਤ ਸਾਰੀਆਂ ਬਾਹਰੋਂ ਵੀ ਮਤਲਬ ਆਉਂਦੇ ਨੇ, ਬਾਹਰੋਂ ਸਕੂਲ ਤੋਂ ਜਿੱਦਾਂ ਕਰਨਾਲ ਵਗੈਰਾ ਹੋ ਗਿਆ ਏਧਰ ਆ ਕੇ ਉਹਨਾਂ ਦੇ ਸਾਰੇ ਐਗਜ਼ੀਬਿਸ਼ਨ ਵਗੈਰਾ ਹੁੰ
ਹਾਂਜੀ।
ਤੇ ਮਤਲਬ ਮੈਨੂੰ ਇਹ ਹੈ ਕਿ, ਬਈ ਜਿੱਦਾਂ ਟੀਚਰਸ ਦਾ ਅੱਜ ਕੱਲ ਦਾ ਹਾਲ ਚੱਲ ਰਿਹਾ ਹੈ। ਕਿ ਸਾਡੇ ਇੱਧਰ ਬਈ ਫੀਸ ਤਾਂ ਉਹਨਾ ਨੂੰ। ਮਤਲਬ ਪ੍ਰੋਪਰ ਚਾਹੀਦੀ ਹੈ, ਬਟ ਬੱਚਿਆਂ 'ਤੇ ਧਿਆਨ ਨਹੀਂ ਦਿੰਦੇ ਉਹ।
ਜੀ, ਜੀ, ਜੀ, ਮੈਡਮ, ਕਈ ਚਲੋ ਇਹ ਤਾਂ ਹੈ ਹੀ ਹੈ ਡਿਪੈਂਡ ਤਾਂ ਕਰਦਾ ਟੀਚਰ ਤੇ। ਪੇਰੈਂਸ ਤੇ ਵੀ ਡਿਪੈਂਡ ਕਰਦਾ ਹੈ। ਅੱਜ ਕੱਲ੍ਹ ਅਗਰ ਅਸੀਂ ਪ੍ਰਵੇਟ ਸਕੂਲ ਦੀ ਗੱਲ ਕਰਦੇ ਹਾਂ ਛੋਟੇ ਬੱਚੇ ਤੋਂ ਹੀ ਹੈ। ਇਗਜਾਮਪਲ ਹੁਣ ਮੇਰੀ ਬੇਟੀ ਹੈ ਇਹ। ਇਹ ਪ੍ਰੀਸਰੀ 'ਚ ਆ ਹੁਣ ਇਹਦੀ ਫਾਈਵ ਥਾਊ ਜੈਟ ਫੀਸ ਹੈ, ਮਹੀਨੇ ਦੀ। ਕਰਾਣਾ ਤਾਂ ਕੁਛ ਵੀ ਨਹੀਂ ਬਹੁਤ ਜ਼ਿਆਦਾ ਹੈ, ਪ੍ਰਾਈਵੇਟ ਸੈਕਟਰ ਹੈ। ਔਰ ਅਦਰ ਐਕਟੀਵਿਟੀਜ਼ ਹੈ, ਕੋਈ ਵੀ ਲਾਈਕ ਕੋਈ ਫੈਸਟੀਵਲ ਵਗੈਰਾ ਹੈ, ਐਗਜਾਮਪਲ ਰੱਖੜੀ ਵਗੈਰਾ ਹੋ ਗਿਆ। ਆਪਣਾ ਇਹ ਹੋ ਗਿਆ ਅੱਜ। ਕ੍ਰਿਸ਼ਨ ਜਨਮਸ਼ਟਮੀ। ਤੇ ਉਸ ਬੱਚੇ ਦੇ ਡੈਕੋਰੇਸ਼ਨ ਮਤਲਬ ਉਹਦਾ ਡਰੈਸ ਗੈਟ ਵਗੈਰਾ ਸਾਰਾ ਕੁਛ ਉਸ ਅਕੋਰਡਿੰਗ ਉਹਦੇ ਤੇ ਕਿੰਨੇ ਪੈਸੇ ਲੱਗਦੇ ਨੇ। ਫਿਰ ਬੁੱਕਸ ਵਗੈਰਾ ਵੀ। ਸਕੂਲ ਵਾਲੇ ਸੈਟ ਵਗੈਰਾ ਦਿੰਦੇ ਹੈਗੇ, ਏਥੇ ਤੱਕ ਨਾਈਨਥ ਤੱਕ ਮਿਲਦੀ ਆ।
ਇਹ 'ਚ ਮਤਲਬ ਮਤਲਬ ਜਿੱਦਾਂ ਮਤਲਬ ਥੋਡੀ ਗੁੱਡੀਆ ਪੜਦੀ ਆ ਉੱਥੇ ਤੇ ਮਤਲਬ ਉਹ ਕੋਈ ਏਦਾਂ ਸਟੇਸ਼ਨਰੀ। ਉੱਥੋਂ ਨੀ ਮਿਲੇਗੀ ਕੋਈ ਹੋਰ ਬੁਕ
ਮੈਂ ਉਹ ਨੂੰ ਕੁਝ ਨਥਿੰਗ ਮੈਡਮ ਕੁਛ ਵੀ ਨਹੀਂ।
ਨਹੀਂ ਏਦਾਂ ਨੀ ਹੁਣ ਚੱਲਿਆ ਐ। ਸਿਸਟਮ ਪਹਿਲੇ ਤਾਂ ਨਹੀ ਹੁੰਦਾ ਸੀ ਏਦਾਂ।
ਨਹੀਂ ਨਹੀਂ ਪਹਿਲੇ ਹੁੰਦਾ ਸੀ ਮੈਡਮ ਹੁਣ ਬੰਦ ਹੋ ਗਿਆ ਪਹਿਲੇ ਤਾਂ ਸਕੂਲ ਦੇ ਵਿੱਚ ਮਤਲਬ ਜਿਵੇ ਹੁਣ ਪੰਜਾਬ ਦੇ ਸੀ ਜਿਹੜੇ ਹੁਣ ਵੀ ਖ਼ੈਰ ਬੁੱਕਸ ਵਗੈਰਾ ਮਿਲਦੀਆਂ ਫ੍ਰੀ ਅਫਕੋਸਟ।
ਹਾਂਜੀ ਬਟ ਸਕੂਲ ਵਾਲੇ ਬਹੁਤ ਬੋਲਦੇ ਨੇ? ਬਈ ਨਹੀਂ ਤੁਸੀਂ ਕਿਉਂ ਲਿੱਤੀ ਹੈ ਸੇਮ ਨਹੀ ਹੈਗੀ ਤੁਸੀਂ ਸਕੂਲੋਂ ਲੈਣੀ ਸੀਗੀ ਤਾਂ ਓਬਜੈਕਸ਼ਨ ਕਰਦੇ ਨੇ? ਹਾਂਜੀ ਇਹ ਤਾਂ ਹੈ ਹੀ।
ਬੁੱਕਸ ਨਾ। ਇਹ ਲਾ ਹਾਂਜੀ ਹਾਂਜੀ ਮੈਡਮ ਉਹ ਆਵਾਜ਼ ਤਾਂ ਨੀ ਆ ਰਹੀ ਤੁਹਾਨੂੰ ਮੇਰੇ ਪਿੱਛੇ ਬੈਠ ਕੋਈ ਓਕੇ ਓਕੇ ਠੀਕ ਹੈ ਉਹੀ ਹੈ ਨਾ ਮਤਲਬ। ਜਿਹੜਾ ਹੁਣ ਇਹ ਹੈਗਾ ਆ ਸਿਸਟਮ ਸਕੂਲ ਪੋਲਿਸੀ ਵਗੈਰਾ ਜਿਵੇਂ ਹੁਣ ਤੁਸੀਂ ਕੋਲਜ ਦਾ ਹੀ ਲੈ ਲਓ ਉਸ ਚ ਹੁਣ ਜਿਵੇਂ ਗ੍ਰੈਜੂਏਸ਼ਨ। ਗ੍ਰੈਜੂਏਸ਼ਨ ਦੇ ਨਾਲ ਇੱਕ ਸਾਲ ਦੀ ਬੀ ਐਡ ਕਰੀ ਹੋਈ ਹੈ।
ਹਾਂਜੀ ਹਾਂਜੀ।
ਗੌਰਮੈਂਟ ਜਿਹੜੇ ਕੋਲਜ ਹੈਗੇ ਅਗਦਰਰ ਉਦਾਂ ਮਤਲਬ ਜਿਵੇਂ ਹੁਣ ਮੈਂ ਟਾਈਮ ਜਦੋਂ ਕਰੀ ਸੀ ਗ੍ਰੈਜੂਏਸ਼ਨ ਉਸ ਟਾਈਮ ਇੱਕ ਪਹਿਲੇ ਤੇ ਇੱਕ ਸਾਲ ਦੀ ਬੀ ਐਡ ਸੀ। ਫੇਰ ਹੋ ਗਈ ਮੈਡਮ ਦੋ ਸਾਲ ਦੀ? ਹੁਣ ਦੋ ਸਾਲ ਦੀ ਅਲੱਗ ਹੈ ਪਰ ਪਤਾ ਨਹੀਂ ਕਿਸ ਤਰੀਕੇ ਨਾਲ ਬਟ ਅਗਰ ਗ੍ਰੈਜੂਏਸ਼ਨ ਲਈ ਹੋਈ ਹੈ ਨਾ। ਤਾ ਐਡਮਿਸ਼ਨ ਫਿਰ ਸਾਨੂੰ ਇੱਕ ਸਾਲ ਬੀ ਬੀ ਐੱਡ। ਇਦਾ ਹੀ ਹੈਗਾ ਹੈ ਉਹਦੇ ਵਿੱਚ ਐਡ ਹੋ ਜਾਂਦਾ ਹੈਗਾ ਹੈ। ਇਸ ਤਰੀਕੇ ਨਾਲ ਹਾਂਜੀ ਤੇ ਮਤਲਬ ਕਾਫ਼ੀ ਸੁਧਾਰ ਹੋ ਵਿ ਜਾਂਦਾ ਤੇ ਮੈਨੂੰ ਲੱਗਦਾ ਕੁੱਛ ਸੁਧਾਰ ਹੋਰ ਕਰਨੇ ਵੀ ਚਾਹੀਦੇ ਆ
ਹਾਂਜੀ ਇਹ ਤਾਂ ਹੈ ਹੀ ਮਤਲਬ ਜਿੱਦਾਂ ਤੁਸੀਂ ਦੱਸਿਆ ਤੁਸੀਂ ਦੱਸਿਆ ਜਿੱਦਾਂ ਐਕਟੀਵਿਟੀ ਵਗੈਰਾ ਹੁੰਦੀਆਂ ਰੱਖੜੀ ਵਗੈਰਾ ਹਾਲੇ ਤੁੋ ਮਤਲਬ ਜਿੱਦਾਂ ਫਾਇਫ ਠਾੳਜੇਨ ਫੀਸ ਹੈਗੀ ਆ ਤੇ ਮਤਲਬ ਕਈ ਕਦਾਰ ਮਤਲਬ ਇੱਦਾਂ ਵੀ ਮਿਡਲ ਕਲਾਸ ਹ ਹ ਦੇ ਨੇ ਕਈ ਲੋਕ ਕਈ ਨਹੀਂ ਕਰ ਪਾਉਂਦੇ
ਹਾਂਜੀ ਹੁਣ ਮੈਡਮ ਚੰਡੀਗੜ੍ਹ ਜਾਂ ਕੋਈ ਵੀ ਤੁਸੀਂ ਅਦਰ ਬਦਿਕ ਦਾ ਕੋਈ ਪ੍ਰਾਈਵੇਟ ਸਕੂਲਿੰਗ ਉੱਥੇ ਫ਼ੀਸ ਤਾਂ ਹੈ ਹੀ ਹੈ ਕਨਵੈਂਟ ਸਕੂਲ ਕਾਰਮਲ ਸਕੂਲ ਉਹਨਾਂ ਦੀ ਫੀਸ ਕਾਫ਼ੀ ਜ਼ਿਆਦਾ ਹੈ ਇਹ ਗੱਲ ਹੈ
ਨਹੀਂ ਇੱਧਰ ਜਿੱਦਾਂ ਤੁਸੀਂ ਦੱਸਿਆ ਨਾ ਤੁਹਾਡੀ ਪ੍ਰੀ ਨਰਸਰੀ ਦੀ ਉੱਧਰ ਫਾਈਵ ਥਾਊਜੈਂਡ ਹੈ ਇੱਥੇ ਟੂ ਥਾਊਜੈਂਡ ਤੋਂ ਸਟਾਰਟ ਨੇ।
ਮੈਡਮ ਆਵਾਜ਼ ਘੱਟ ਗਈ ਤੁਹਾਡੀ ਨਾ ਵੀ। ਘੱਟ ਗੀ। ਟਾਈਮ ਕਿੰਨਾ ਹੋ ਗਿਆ ਇੱਕ ਮਿੰਨਟ
ਮੇਰਾ ਟਾਈਮ ਹੋ ਗਿਆ ਫੋਰ ਫਿਫਟੀ ਥ੍ਰਰੀ।
ਹਾਂਜੀ,
ਮੈਂ ਕਹਿ ਰਹੀ ਹਾਂ ਨਾ ਜਿੱਦਾਂ ਤੁਹਾਡੇ ਉੱਧਰ ਤੁਸੀਂ ਦੱਸਿਆ ਨਰਸ ਰੀ ਦੀ ਫੀਸ ਹੈ ਫਾਈਵ ਥਾਊਜੈਂਡ।
ਹਾਂਜੀ,
ਮਤਲਬ ਏਦਾਂ ਟੂ ਥਾਊਜੈਂਡ ਤੋਂ ਸਟਾਰਟ ਨੇ ਤੇ ਮਤਲਬ ਜੇ ਤੁਸੀਂ ਪਲੱਸ ਟੂ ਚ ਵੀ ਆਏ ਹੋ ਨਾ ਸਿਕਸ
ਹਾਂਜੀ, ਨਹੀਂ ਮੈਡਮ ਇੱਥੇ ਨੀ ਇੱਥੇ ਤਾਂ ਬਹੁਤ ਜਾਦਾ ਐ।
ਉੱਥੇ ਫਿਰ ਅਲੱਗ ਹੀ ਚੱਕਰ ਐ ਚੰਡੀਗੜ੍ਹ ਤਾਂ
ਨਰਸਰੀ ਦੀ ਮਤਲਬ ਅਲੱਗ -ਅਲੱਗ ਸਕੂਲ ਦਾ ਆਪਣਾ ਆਪਣਾ ਸਿਸਟਮ ਐ। ਕਈ ਸਕੂਲਾਂ ਦੇ ਵਿੱਚ ਪ੍ਰੀ ਨਰਸ ਰੀ ਦੀ ਨਾਈਨ ਨਾਈਨਟੀ ਫਾਈਵ ਹੰਡਰਡ ਹੈ। ਪਚਾਨਵੇਂ ਸੌ ਹਾਂਜੀ, ਬਾਕੀ ਮਤਲਬ ਕਲਾਸ ਵਾਈਜ਼ ਮਤਲਬ ਫਾਈਵ ਥਾਊਸੈਂਡ ਤਾਂ ਇੰਨੇ ਕੁ ਤਾਂ ਹੈ ਹੀ ਹੈ। ਹੁਣ ਜਿਵੇਂ ਕਈ ਵਾਰ ਮਤਲਬ ਦੋ ਜਿਵੇਂ ਰੀਅਲ ਬ੍ਰਦਰ ਸਿਸਟਰ ਨੂੰ ਉਹਨਾਂ ਚੋਂ ਇੱਕ ਦੀ ਪੰਜਾਬ ਸਕੂਲ ਜਿਵੇਂ ਪੰਜਾਬ ਦੇ ਸਕੂਲ ਚ ਤਾਂ ਇੱਕ ਦੀ ਫੀਸ ਥੋੜ੍ਹੀ ਘੱਟ ਹੁੰਦੀ।
ਨਹੀਂ ਏਧਰ ਵੀ ਆ ਵਾਲਾ ਸਿਸਟਮ ਸੀ। ਕਿ ਮਤਲਬ ਹਾਲੇ ਮੇਰੀ ਸਿਸਟਰ ਔਰ ਮੈਂ ਸੇਮ ਸਕੂਲ ਸਕੂਲ ਪੜੇ ਹੋਏ ਆ। ਤੇ ਜੇ ਜਦੋਂ ਉਸ ਸੀਗੀ ਨਾ ਮੇਰੇ ਨਾਲ ਤੇ ਸਾਨੂੰ ਥੋੜਾ ਨਾ ਡਿਸ ਕਾਊਂਟ ਮਿਲਦਾ ਸੀ ਫੀਸ ਚ।
ਉਹ ਫੇਰ ਰੀਅਲ ਚ ਮਿਲਦਾ ਹੋਏਗਾ ਨਾ ਜਿਵੇ ਕਜ਼ਨਸ ਨੂੰ ਨੀ ਮਿਲਦਾ, ਜਿਵੇਂ ਬਲੱਡ ਚ ਹੋਏ ਨਾ ਉਹਨਾਂ ਨੂੰ ਮਿਲ ਓਦਾ
ਨਾਂ ਏਧਰ ਸਿਰਫ ਰੀਅਲ ਨੂੰ ਹੀ ਮਿਲਦਾ।
ਹਾਂਹਾਂ, ਮੈਂ ਉਹੀ ਕਹਿ ਰਹੀ ਨਾਂ ਬਲੱਡ ਜਿਹੜਾ ਹੋਵੇ ਮਤਲਬ ਬਲਡ ਰਿਲੇਸ਼ਨ ਚ ਮਿਲਦਾ ਐ, ਵੈਸੇ ਕਜ਼ਨਸ ਹੋਣ ਉਹਨਾਂ ਨੂੰ ਨੀਂ ਮਿਲ। ਹਾਂਜੀ, ਤੁਸੀਂ ਮਤਲਬ ਹੁਣ ਕਿਆ ਬੀ ਕਮ ਕਰ ਰਹੇ ਹੋ।
ਨਈਂ ਹਾਲੇ ਮੈਂ ਮਤਲਬ ਕਾਲਜ ਕਰਨਾ ਐ, ਹਾਲੇ ਮੈਂ ਪਲੱਸ ਟੂ ਕਲੀਅਰ ਕੀਤੀ ਏ।
ਓਕੇ, ਓਕੇ, ਕਿੰਨੇ ਪਰਸੈਂਟ ਆਈ ਮਾਰਕਸ
ਮੇਰੇ ਸੈਵਨਟੀ ਫਾਈਵ ਪਰਸੈਂਟ।
ਆਹ ਓਕੇ ਤੇ ਕਿਸ ਫੀਲ ਕਿਸ ਸਟੀ੍ਮ ਚ ਕਰੀ ਏ? ਓਕੇ ਓਕੇ, ਮਤਲਬ ਬੀ ਬੀ ਕੌਮ ਈ ਆ ਨਾਂ ਅੱਗੇ ਫਿਰ ਓਕੇ ਓਕੇ। ਹਾਂ, ਜਿਵੇਂ ਉਹਨਾਂ ਨੇ ਤੁਹਾਡੇ ਸਿਸਟਰ ਨੇ ਵੀ ਦੱਸਿਆ ਸੀ ਨਾਂ ਕਿ ਮਤਲਬ ਸਾਡੀ ਫੈਮਿਲੀ ਚ ਕਾਫ ਜ਼ਿਆਦਾ ਮਤਲਬ ਸੀਗੇ ਹੈਲੋ।
ਹਾਂਜੀ, ਹਾਂਜੀ ਹਾਂਜੀ ਆ ਰਹੀ ਐ ਆਵਾਜ਼
ਹਾਂਜੀ ਜਿ ਉਹ ਤੁਹਾਡੀ ਸਿਸਟਰ ਵੀ ਦੱਸ ਰਹੀ ਸੀ ਹਰਪ੍ਰੀਤ ਮਤਲਬਹ ਇਹ ਬੀ ਕੋਮ ਵਗੈਰਾ ਹੀ ਜ਼ਿਆਦਾ ਕਰ ਹੈਲੋ
ਹਾਂਜੀ ਬੀ ਕੌਮ ਹੀ ਠੀਕ ਐ, ਹੈਲੋ
ਹਾਂਜੀ। ਹਾਂਜੀ ਹਾਂਜੀ। ਇੱਕ ਸੈਕਿੰਡ ਟਾਈਮ ਦੇਖਣ ਹਾਂਜੀ, ਮੈਡਮ ਸੱਤ-ਅੱਠ ਮਿੰਟ ਹੋਣ ਵਾਲੇ, ਹੈਲੋ!
ਹਾਂਜੀ ਹਾਂਜੀ ਆ ਰਹੀ ਐ, ਆਵਾਜ਼ ਮੇਰੀ ਆ ਰਹੀ ਐ।
ਜੀ ਆ ਰਹੀ ਐ, ਤੁਸੀਂ ਦਸ ਮਿੰਟ ਤੋਂ ਪਹਿਲਾਂ ਕਾਲ ਨਾਂ ਕੱਟਿਓ।
ਹਾਂਜੀ, ਹਾਂਜੀ ਨਈਂ ਕੱਟਦੀ ਆ ਮੈਂ ਟੈਸ਼ਨ ਨਾਂ ਲੋ, ਮੈਂ ਦਸ ਚਾਰ ਤੇ ਕੱਟੀ ਆ ਪਹਿਲੇ ਵੀ।
ਹਾਂਜੀ, ਨਈਂ ਹੁਣ ਅਸੀਂ ਪੂਰੇ ਦੱਸ ਤੇ ਕੱਟਾਂਗੇ ਠੀਕ ਐ।
ਹਾਂਜੀ, ਕੋਈ ਗੱਲ ਨੀਂ ਤੁਸੀਂ ਉੱਧਰੋਂ ਵੀ ਦਸ ਤੇ ਕੱਟਣਾ। ਹਾਂਜੀ, ਹੋਰ ਦੱਸੋ ਤੁਹਾਡੇ ਉੱਧਰ ਕੀ ਫੈਸਿਲਿਟੀਜ਼ ਨੇ ਹੋਰ।
ਮੈਡਮ ਇੱਥੇ ਦਾ ਬਸ ਪੇਰੈਂਟਸ ਦਾ ਇਹੀ ਰੋਣਾ ਆ ਕਿ ਬੱਚਿਆਂ ਦੀ ਫ਼ੀਸ ਜ਼ਿਆਦਾ ਫਾਲਤੂ ਖਰਚੇ ਬਹੁਤ ਜ਼ਿਆਦਾ, ਐਕਸਟਰਾ ਖਰਚੇ ਬਹੁਤ ਹੈ।
ਤੇ ਮਤਲਬ ਜਿਦਾਂ ਐਕਟੀਵਿਟੀਜ ਵਗੈਰਾ ਹੁੰਦੀਆਂ ਨੇਂ, ਹਾਂਜੀ, ਤੇ ਕੰਪਲਸਰੀ ਹੁੰਦੀਆ ਐਕਿ ਬਈ ਕਰਨੀਆਂ ਉ ਕਰਨੀਆਂ।
ਜੀ, ਜੀ, ਜੀ, ਜੀ ਅਗਰ ਤੁਸੀਂ ਹਾਂ, ਮੈਡਮ ਕੰਪਲਸਰੀ ਅਗਰ ਇੱਕ ਬੱਚਾ ਮੰਨ ਲੋ ਹੁਣ ਕਲਾਸ ਦੇ ਵਿੱਚ ਦਸ ਬੱਚੇ ਆ ਜਾਂ ਵੀਹ ਬੱਚੇ ਉਹਨਾ ਚੋਂ ਅਠਾਰਾਂ ਬੱਚੇ ਕਰਨਗੇ ਤਾਂ ਆਟੋਮੈਟਿਕਲੀ ਜਿਹੜੇ ਦੋ ਬੱਚੇ ਉਹ ਵੀ ਤਾਂ ਕਰਨਗੇ ਨਾਂ ਪਾਰਟੀਸਪੇਟ
ਮਤਲਬ ਜਿੱਦਾਂ ਇੱਧਰ ਤਾਂ ਹੈ ਕਿ ਕੇਵਲ ਜਿੱਦਾਂ ਹੁਣ ਮਿਡਲ ਕਲਾਸ ਨੇਂ ਕੁਛ ਤੇ ਇੱਧਰ ਦਾ ਐਪਲੀਕੇਸ਼ਨ ਸ਼ਨ ਵਗੈਰਾ ਲਿਖ ਦਿੰਦੇ ਨੇਂ ਕਿ ਬਈ ਸਾਡੇ ਬਜਟ ਨਈਂ।
ਨਈਂ ਜੀ ਇੱਥੇ ਨਈਂ, ਮੈਡਮ ਫਿਰ ਉਹ ਇਹ ਹੋ ਸਕਦਾ ਯਾਰ ਪੇਰੈਂਟਸ ਮਿਡਲ ਜੋ ਵੀ ਬੰਦਾ ਹੈਗਾ ਮਿਡਲ ਕਲਾਸ ਫੈਮਲੀ ਦਾ ਥੋੜਾ ਫ ਉਹ ਆਪਣੀ ਮਤਲਬ, ਅਕੋਡਿੰਗ ਹੀ ਬੱਚੇ ਨੂੰ ਸਕੂਲ ਐਡਮਿਸ਼ਨ ਕਰਵਾਉਦਾ ਹੋਣਾ ਨਾ ਇਹ ਵੀ ਹੋ ਸਕਦਾ।
ਹਾਂਜੀ ਇਹ ਤਾਂ ਹੈ ਹੀ।
ਹੁਣ ਦੇ ਟਾਈਮ ਚ ਤਾਂ ਚਲੋ ਜਿਵੇ ਇੱਕ ਜਾਂ ਦੋ ਬੱਚੇ ਨੇ ਓਨਾ ਦੀ ਫੀਸ ਜੋ ਵੀ ਖਰਚਾ ਉਹ ਦੇਣਾ ਹੀ ਮਤਲਬ ਚਲੋ ਟਾਈਮ ਦੇ ਹੁਣ ਜਿਵੇ ਚੇਂਜ ਆ ਉਸ ਹਿਸਾਬ ਨਾਲ ਵੀ ਜਰੂਰੀ ਹੈ,
ਹਾਂਜੀ, ਹਾਂਜੀ,
ਪਏਗਾ ਤੁਹਾਨੂੰ ਚਾਹੇ ਤੁਸੀਂ ਖੁਦ ਨੂੰ ਲੈ ਲਓ ਆ ਦੇ ਟਾਈਮ ਚ, ਇਹ ਵੀ ਨਾ ਮੈਡਮ, ਟਾਈਮ ਦੇਖਿਓ ਕਿੰਨਾ ਹੋਇਆ,
ਟਾਈਮ, ਏਟ ਫੋਰਟੀ ਫਾਈਵ।
ਬਸ ਨੌ ਮਿੰਟ ਹੋਣ ਵਾਲੇ ਆ। ਤੇ ਉਹੀ ਹੈ ਨਾ ਮਤਲਬ ਨਾ ਚਾਹੁੰਦੇ ਹੋਏ ਵੀ ਇੱਕ ਤਰ੍ਹਾਂ ਦੀ ਖਾਵਾ ਕਹਿ ਲਓ। ਜਾਂ ਕੁਛ ਵੀ ਉਹ ਮਤਲਬ, ਇਹ ਤਾਂ ਹੁਣ ਮਤਲਬ ਜੋ ਗੌਰਮੈਂਟ ਹੈਗੀ ਕੋਈ ਕਿਸੇ ਵੀ ਸਟੇਟ ਦੀ ਹਰਿਆਣਾ ਗੌਰਮੈਂਟ ਪੰਜਾਬ ਗੌਰਮੈਂਟ ਚੰਡੀਗੜ੍ਹ ਤਾਂ ਚਲੋ ਸੈਂਟਰ, ਇੱਥੇ ਦੇ ਤਾਂ ਰੂਲ ਹੀ ਅਲੱਗ ਨੇ, ਤੇ ਉਹਨਾਂ ਨੂੰ ਵੀ ਚਾਹੀਦਾ ਹੈਗਾ, ਕਿ ਹਾਂ ਬਈ ਤੇ ਉਹਨਾਂ ਨੂੰ ਮਤਲਬ ਕੁਛ ਚਾਹੀਦਾ ਕਿ ਅਗਰ ਅਸੀਂ, ਥੋੜ੍ਹੀ ਜਾਂ ਤਾਂ ਮਹਿੰਗਾਈ ਘਟਾ ਦੋ ਤਾਂ ਕਿ ਬੱਚਿਆਂ ਦੀ ਸਟੱਡੀ ਵਗੈਰ ਉਹ ਇਜ਼ੀਲੀ ਪੂਰੀ ਹੋ ਸਕੇ। ਪੇਰੈਂਟਸ ਲਈ ਕੋਈਸ਼ ਵਗੈਰਾ ਨਾ।
ਹਾਂਜੀ ਇਹ ਤਾਂ ਹੈ ਹੀ ਮਤਲਬ ਉਹ ਉਹ ਵੀ ਥੋੜਾ ਤਾਂ ਸੋਚਣ ਕਿ ਬਈ ਹਾਂਜੀ।
ਸਿਰਫ਼ ਫੀਸ ਹੁਣ ਟਾਈਮ ਦੇਖ ਲਓ ਨੌ ਮਿੰਟ ਅਹ ਬੱਤੀ ਮਿੰਟ ਹੋ ਬੱਤੀ ਸੈਕਿੰਡ ਹੋ ਰਹੇ ਨੇ ਤੇ ਉਹ ਪੇਰੈਂਟਸ ਮਣਨ ਕਰਨਾ ਹੀ ਪ
ਹਾਂਜੀ ਇਹ ਤਾਂ ਹੈ ਹੀ ਇਹ ਤਾਂ ਬਹੁਤ ਜ਼ਰੂਰੀ ਆ।
ਹਾਂਜੀ। ਫੀਸ ਚਲੋ ਥੋੜੀ ਜਾਇਜ਼। ਹੋਣੀ ਚਾਹੀਦੀ ਕਿ ਹਰ ਕੋਈ ਇਨਸਾਨ ਜਿਹੜਾ ਆਪਣਾ ਬੱਚਾ ਅੱਛੇ ਸਕੂਲ ਕਰਵਾ ਸਕੇ ਫਿਊਚਰ ਅੱਛਾ ਬਣਾ ਸਕੇ ਨਾ ਉਹਦਾ ਟਾਈਮ ਦੇਖਿਓ ਕਿੰਨਾ ਹੋਇਆ?
ਮੈਂ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਹਾਲੇ।
ਬਸ ਮੈਡਮ ਚਲੋ ਠੀਕ ਹੈ ਜੀ ਹਨ ਓਕੇ ਠੀਕ।